ਹਾਂਜੀ ਸਤਵੀਰ ਜੀ
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ?
ਹੋਰ ਕੀ ਹਾਲ-ਚਾਲ? ਹਾਂਜੀ ਓ ਮੈਂ ਬਸ ਕੰਮ ਈ ਸੀਗਾ ਦੇ ਕੰਮ ਨਾਲ ਈ ਯਾਦ ਹੁੰਦਾ, ਪਹਿਲੇ ਮੈਨੂੰ ਏਹ ਦੱਸੋ ਹੋਰ ਘਰ ਸਭ ਠੀਕ-ਠਾਕ ਬੱਚੇ?
ਹਾਂਜੀ-ਹਾਂਜੀ, ਸਬ ਵਧੀਆ, ਤੁਸੀਂ ਦੱਸੋ? ਹਾਂਜੀ ਸਬ ਵਧੀਆ।
ਹਾਂਜੀ, ਹਾਂ ਨਈਂ ਸਬ ਵਧੀਆ ਠੀਕ-ਠਾਕ। ਬਸ ਮੈਨੂੰ ਇੱਕ ਕੰਮ ਸੀਗਾ ਤੁਆਡੇ ਕੋਲ ਮੈਂ ਤੁਆਨੂੰ ਤਾਂ ਕੀਤਾ ਸੀਗਾ ਫੋਨ
ਤੁਆਨੂੰ ਪਤਾ ਬੇਟੇ ਮੇਰੇ ਇੱਕ ਸੈਵਨਥ ਚ ਪੜਦਾ ਤੇ ਮੈਨੂੰ ਓਦੇ ਲਈ ਕੋਈ ਅੱਛਾ ਜਾ ਟਿਊਸ਼ਨ ਲੱਬ ਰਏ ਸੀਗੇ, ਤੇ ਵੈਸੇ ਤਾਂ ਤੁਸੀਂ ਵੀ, ਹਾਂ ਤੁਸੀਂ ਟਿਊਸ਼ਨ ਮੈਂ ਵੇਖਿਆ ਸੀ ਪੜਾਂਦੇ ਓ। ਮੈਨੂੰ ਇੱਕ-ਦੂਜੇ ਨੇ ਤੁਆਡਾ ਰੈਫਰੈਂਸ ਵੀ ਦੱਸਿਆ ਸੀਗਾ ਤੇ ਤੇ ਮੈਂ ਤੁਆਨੂੰ ਪੁੱਛਣਾ ਸੀ ਕਿ ਤੁਸੀਂ ਮੇਰੇ ਬੇਟੇ ਨੂੰ ਪੜਾ ਦੋ ਗੇ ਟਿਊਸ਼ਨ
ਹਾਂਜੀ ਕੋਈ ਨਾ ਜੀ ਪੜਾਦਾਂਗੇ ਤੁਸੀਂ
ਹਾਂ ਸੈਵਨਥ ਕਲਾਸ ਚ ਹੈਗਾ ਆਈ ਸੀ ਆਈ ਸੀ ਬੋਰਡ ਐ ਜੀ ਓਦੀ
ਆਈ ਸੀ ਆਈ ਸੀ, ਹਾਂਜੀ ਕੋਈ ਨਾ ਮੈਂ ਪੜਾਦਾਗਾਂ ਆਂਦੇ ਨੇ ਕਈ ਬੱਚੇ ਆਂਦੇ ਨੇ ਪੰਜ-ਛੇ
ਹਾਂ-ਹਾਂ, ਤੇ ਮਤਲਬ ਸਾਰੇ ਸਬਜੈਕਟ ਕਰਾ ਦੋਗੇ ਜਾਂ ਸਿਰਫ ਮੈਥ ਜਾਂ ਸਾਇੰਸ ਕਰਾਓਗੇ।
ਨਈਂ ਕੋਈ ਨਾ ਸਾਰੇ ਕਰਾਦਾਂਗੇ ਫੇਰ, ਓਸ ਹਿਸਾਬ ਨਾਲ ਮਤਲਬ ਫੀਸ ਵਗੈਰਾ
ਕੀ ਮਤਲਬ ਚਾਰਜਿਸ ਲਓ ਗੇ ਅਗਰ ਜੇ ਅ ਮੈਥਸ ਜੇ ਮੈਥਸ ਈ ਕਰਾਣਾ ਮੈਂ ਕੱਲਾ ਮੰਨ ਲਓ ਮੈ, ਮੈਥਸਿਸ
ਤਾਂ ਤੁਸੀਂ ਮੈਨੂੰ ਦੇ ਦੇਣਾ, ਅੱਠ ਸੌ ਰੁਪਇਆ।
ਠੀਕ ਐ ਜੇ ਮੈਂ, ਔਲ ਸਬਜੈਕਟ ਈ ਜੇ ਕਵਾਂ ਤੇ ਫੇਰ
ਓਲ ਸਬਜੈਕਟ ਦਾ, ਓਲ ਸਬਜੈਕਟ ਹੈਗੇ ਨੇ ਟੂ- ਟੂ ਥਾਊਜੈਂਡ।
ਚਲੋ ਠੀਕ ਐ, ਸਈ ਐ ਵੈਸੇ ਫੇਰ ਚਾਰਜਿਸ ਤੁਹਾਡੇ ਤਾਂ। ਤੇ ਬਸ ਫੇਰ ਮੈਨੂੰ ਏਕ ਦੇਖੋ ਮਤਲਬ ਜਿੰਮੇਵਾਰੀ ਤੁਆਡੀ ਹੋਣੀ ਚਾਈਦੀ ਐ। ਮੈਂ ਟਿਊਸ਼ਨ ਨਾ ਇਸ ਕਰਕੇ ਈ ਪਾ ਰਈ ਆਂ
ਚਾਈਦਾ ਬਸ ਤਾਂ ਤੁਆਨੂੰ ਓਨੂੰ ਪੜਾਦਾਂਗੇ।
ਓ ਤੁਆਨੂੰ ਪਤਾ ਹਜੇ ਬੱਚਾ ਈ ਏ ਨਾ। ਹਾਂ ਨਈ ਓ ਤਾਂ ਮੈਂ ਚਲੋ, ਓ ਤਾਂ ਮੈਂ ਦੇਖੋ ਕਰਾਵਾਂਗੀ ਓਨੂੰ ਪਤਾ ਏ ਗੱਲ ਥੋੜਾ ਨਾ ਓ, ਕੋਂਸਨਟਰੇਸ਼ਨ ਨਈ ਕਰਦਾ ਕੋਈ ਕੰਮ ਕਰ ਦਾ ਨਾ ਧਿਆਨ ਥੋੜਾ ਏਧਰ-ਓਧਰ ਆਪਣਾ ਜ਼ਰੂਰ ਰੱਖਦਾ ਐ ਤੇ ਇਸੀ ਕਰਕੇ ਮੈਂ ਟਿਊਸ਼ਨ ਚ ਰਈ ਸੀ ਮੈਂ ਕਿਆ ਚਲੋ ਥੋੜਾ ਨਾ ਓਦੇ ਤੇ ਧਿਆਨ ਥੋੜਾ ਜ਼ਿਆਦਾ ਦੇਨਾ ਪੈਨਾ ਤੇ ਓ ਕੋਈ ਗੱਲ ਨਈ ਤੁਸੀਂ ਜਿੱਦਾਂ ਓਨੂੰ ਕੰਮ, ਕਰਾਓਗੇ ਮੈਨੂੰ ਮਤਲਬ ਪੂਰੀ ਮੈਂ ਤੁਆਡੇ ਕੋ ਅਪਡੇਟ ਲੈਂਦੀ ਰਾਂਗੀ ਵੀ ਕੀ ਕੰਮ ਕਰ ਰਿਆ ਕਿੱਦਾਂ ਕਰ ਰਏ ਮੈਨੂੰ ਦੱਸ ਦੇਣਾ।
ਤੁਆਨੂੰ ਮੈਂ ਗਰੁੱਪ ਵਿੱਚ ਐਡ ਕਰ ਦਾਗਾ ਏਹ ਨੰਬਰ ਤੇ ਤੁਆਨੂੰ ਉਥੇ ਮੈਂ ਸਾਰੇ ਕੁਸ਼ ਇਫੋਰਮੇਸ਼ਨ ਸੇਬ ਖਾਣਾ ਕੀ ਕਦੋਂ ਮਤਲਬ ਛੁੱਟੀ ਏ, ਕਦੋਂ ਟਾਈਮਿੰਗਸ ਵਗੈਰਾ ਕੰਮ ਸਾਰਾ ਕੁਸ਼ ਪੀਡੀ ਐੱਫ ਵਗੈਰਾ। ਸਾਰਾ ਕੁਛ ਓਦੇ ਚ ਭੇਜ ਦਿਆ ਕਰਨਾ।
ਤੇ ਇੱਕ ਗੱਲ ਹੋਰ ਮੇਰਾ ਛੋਟਾ ਬੇਟਾ ਵੀ ਓ ਸੈਕਿੰਡ ਚ ਪੜਦਾ, ਓਦੀ -ਓਦੀ ਟਿਊਸ਼ਨਸ ਤੁਸੀਂ ਲੈ ਲੋਗੇ ਤੁਸੀਂ ਵੱਡਿਆਂ ਨੂੰ
ਸੈਕਿੰਡ ਹਾਂਜੀ ਕੋਈ ਨੀ ਸੈਕਿੰਡ ਲੈ ਲਾਂਗੇ, ਸੈਕਿੰਡ ਹੈ ਹਾਂਜੀ ਇੱਕ ਮੈਮ ਹੈਗੀ ਓ ਪੜ੍ਹਾਂਦੇ ਨੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ, ਹਾਂਜੀ।
ਓਨੂੰ ਵੀ ਮੈਂ ਕਿਹਾ ਨਾਲ ਹੀ ਭੇਜਦਾ ਮੈਂ। ਹਨਾਂ, ਅੱਛਾ ਉਹ ਟਾਈਮਿੰਗ ਦੀ ਗੱਲ ਆ, ਚਲੋ ਕੋਈ ਨੀ ਘੰਟ ਤੇ ਪਤਾ, ਕਿੰਨਾ ਕੁ ਟਾਈਮ ਜਿੱਦਾਂ ਹੁਣ ਐ ਤਾਂ ਸਕੂਲੋਂ ਦੇਖੋ ਤਿੰਨ ਵੱਜ ਜਾਂਦੇ ਬੱਚਿਆਂ ਨੂੰ ਨਾ ਸਕੂਲੋਂ ਆਉਂਦਿਆਂ ਤੇ ਟਾਈਮਿੰਗ ਫਿਰ ਮੈਨੂੰ ਦੇਖੋ ਤਿੰਨ ਵਜੇ ਬੱਚੇ ਆਣਗੇ
ਪੰਜ ਤੋਂ ਛੇ ਹੈਗੀ ਏ ਸੈਵਨਥ।
ਅੱਛਾ ਸੈਵਨਥ, ਹਾਂ ਨਹੀਂ ਠੀਕ ਐ ਪੰਜ ਤੋਂ ਛੇ ਠੀਕ ਹੈ ਕਿ ਦੇਖੋ ਤਿੰਨ ਵਜੇ ਬੱਚੇ ਆਂਦੇ ਨੇ ਹਨਾ ਸਕੂਲੋਂ ਫਿਰ ਉਹਨਾ ਨੇ ਖਾਣਾ- ਖਾਣਾ ਹੁੰਦਾ, ਕੱਪੜੇ ਚੇਂਜ, ਥੋੜਾ ਖੇਲਣਾ ਮਤਲਬ ਪੰਜ ਵੱਜ ਹੀ ਜਾਂਦੇ ਨੇ ਉਨਾਂ ਨੂੰ, ਹਾਂ ਤੇ ਕੋਈ ਗੱਲ ਨੀ ਫਿਰ ਮੈਂ ਤੁਹਾਨੂੰ ਨਾ ਤਾਂ ਮੈਨੂੰ ਤੁਸੀਂ ਟਾਈਮਿੰਗ ਦਸ ਦੀ ਵੱਡੇ ਦੀ ਪੰਜ ਤੋਂ ਛੇ ਤੇ ਛੋਟੇ ਦਾ ਟਾਈਮਿੰਗ
ਛੋਟੇ ਦੀ ਹੈ, ਉਹਦੀ ਹੈਗੀ ਹੈ ਸਾਢੇ ਛੇ ਤੋਂ ਸਾਢੇ ਸੱਤ ਵਜੇ ਤੱਕ।
ਅੱਛਾ, ਸਾਢੇ ਛੇ ਟੂ ਸਾਢੇ ਸਤ ਠੀਕ ਐ
ਹਾਂਜੀ- ਹਾਂਜੀ। ਅਲਗ- ਅਲਗ ਹੈਗੇ ਨਾ। ਫੇਰ ਮਤਲਬ ਇਕੱਠੇ, ਫਿਰ ਇਕੱਠੇ ਪੜ੍ਹੇ ਨੀ ਜਾਂਦੇ ਨਾ।
ਤੁਹਾਡਾ ਮਤਲਬ ਕੋਚਿੰਗ ਸੈਂਟਰ, ਮਤਲਬ ਉੱਧਰ ਹੀ ਹੈਗਾ ਕਿ ਤੁਸੀਂ, ਕੋਈ ਦੂਸਰੀ ਜਗ੍ਹਾ ਤੇ ਖੋਲਿਆ ਗਾ
ਉਹੀ, ਉਹੀ
ਅੱਛਾ ਅੱਛਾ ਠੀਕ ਐ ਠੀਕ ਐ ਮੈਂ ਕਿਹਾ ਸ਼ਾਇਦ
ਹਾਂਜੀ, ਹਾਂਜੀ ਬਾਕੀ ਸਾਡੀ ਮਤਲਬ ਫੀਸ ਅਗਰ ਤੁਸੀਂ ਸਾਲ ਦੀ ਦੇਣੀ ਐ ਉਹੀ ਹਿਸਾਬ ਏ ਤੇ ਅਗਰ ਮਹੀਨੇ ਦੀ ਦੇਣੀ ਐ ਉਹ ਵੀ ਆ
ਅੱਛਾ ਨਹੀਂ ਫੇਰ ਸਾਲ ਦੇ ਵਿੱਚ ਡਿਸਕਾਊਂਟ ਦਿੰਦੇ ਹੋ ਤੁਸੀਂ
ਸਾਲ ਦੀ ਚ ਦੇਖੋ ਤੁਹਾਨੂੰ ਮਤਲਬ ਪੈ ਜਾਣੀ ਏ ਸਾਲ ਦੀ ਜਿਵੇਂ ਮਹੀਨੇ ਦੀ ਬਾਰਾਂ ਸੌ ਆ
ਬਾਰਾਂ ਦੂਨੀ ਹਾਂ ਤੇ
ਤੇ, ਸਾਲ ਦੀ ਮਤਲਬ ਆਪਾਂ ਕਲੈਸ ਕਰ ਦਿਣੇ ਆ
ਅੱਛਾ ਚਲੋ ਮੈਨੂੰ ਹਾਂ ਨਈ ਜੇ ਸਾਲ ਚ ਫਾਇਦਾ ਤੇ ਮੈਂ ਸਾਲ ਦੇ ਕੱਠੀ ਦੇਂਦਾਗੀ ਕੋਈ ਦਿ ਕਤ ਜਾਂ ਇੰਸਟੋਲਮੈਂਟ ਵਿੱਚ ਲੈ ਲੈਨਾ ਨਹੀਂ ਤਾਂ ਦੋ ਇੰਸਟਾਲਮੈਂਟ ਚ ਦੇ ਦਈਏ ਨਹੀਂ ਤਾਂ
ਤਾਂ ਉਵੇ ਤਾਂ ਦੇਖੋ ਸਾਲ ਦੀ ਚੌਦਾਂ ਸੌ ਬ ਚੌਦਾਂ ਸੌ ਚਾਰ ਸੌ ਰੁਪਏ ਬਣਦੀ ਐ ਸਾਲ ਦੀ ਉਵੇਂ ਆਪਾਂ ਫੇਰ ਤੁਹਾਡੇ ਕੋਲ ਲੈ ਲਾਂਗੇ ਚੌਦਾਂ ਸੌ ਹੀ ਲੈ ਲਾਂਗੇ ਮਤਲਬ ਤੁਹਾਨੂੰ ਚਾਰ ਸੌ ਰਪਏ ਦਾ ਉਹ ਹੋ ਜੇਗਾ ਬੱਚਤ
ਚੌਦਾਂ ਹਜ਼ਾਰ ਹੋਏ ਨਾ
ਹਾਂਜੀ ਚੌਦਾਂ ਹਜ਼ਾਰ ਚਾਰ ਸੌ ਰੁਪਏ ਹੋਏ ਨਾ, ਤੇ ਬਾਕੀ ਚਾਰ ਸੌ ਰੁਪਏ ਲੈਸ ਕਰ ਦਾਂਗੇ ਤੁਹਾਨੂੰ
ਨਹੀਂ ਥ ਥੋੜੇ ਹੋਰ ਕਰੋ ਨਾ ਚਾਰ ਸੌ ਨਾਲ ਰੁਪਏ ਕੀ ਆਣਾ, ਥੋੜਾ ਜਿਹਾ ਤਾਂ ਲੈ ਹੁੰਦੇ ਸਾਲ ਦੀ ਮੈਂ ਦੇਣੀ ਐ ਕਮ ਸੇ ਕਮ ਹਜਾਰ
ਚਲੋ ਤੇਰਾਂ ਸੌ, ਤੇਰਾਂ ਹਜ਼ਾਰ ਨੌ ਸੌ, ਤੇਰਾਂ ਹਜ਼ਾਰ ਨੌ ਸੌ
ਨਹੀਂ ਬਾਰਾਂ ਹਜ਼ਾਰ ਠੀਕ ਐ, ਬਾਰਾਂ ਹਜ਼ਾਰ ਮੈਂ ਕੱਠੀ ਚਲੋ ਮੈਂ ਫਿਰ ਦੋ ਇੰਸਟੋਲਮੈਂਟ ਨੀ ਮੈਂ ਇੱਕ ਇੱਕ ਇੰਸਟਾਲਮੈਂਟ ਚ ਹੀ ਦੇ ਦਾਂਗੀ ਤੁਸੀਂ ਇੱਕੋ ਹੀ ਰੱਖੋ ਬਾਰਾਂ ਹਜ਼ਾਰ, ਮੈਂ ਤੁਹਨੂੰ ਫੇਰ ਇੱਕੋ ਵਾਰੀ ਦੇ ਦਾਂਗੀ ਮਤਲਬ ਫੇਰ ਦੋ ਇੰਸਟਾਲਮੈਂਟ ਕਰ ਲੈਣਾ
ਕਿਵੇਂ ਅੱਛਾ ਦੋ ਵ
ਹਾਂ ਦੋ ਵਾਰੀ ਚ ਮੈਂ ਦੇ ਦਾਂਗੀ ਨਾ, ਹਾਂ ਮਤਲਬ, ਹਾਂ ਨਈ ਨਈ ਮ ਮਤਲਬ ਇੰਨਾ ਟਾਈਮ ਨੀ ਲਾਵਾਂਗੀ ਜਿੱਦਾਂ ਹੁਣ ਦੇ ਦਾਂਗੀ ਇੱਕ ਵਾਰੀ ਤੇ ਇੱਕ ਵਾਰੀ ਮਤਲਬ ਵਨ ਮੰਥ ਅੱਠ ਮੰਥ ਦੇ ਅੰਡਰ ਮੈਂ ਕਰ ਦਾਂਗੀ ਮਤਲਬ ਤੁਸੀਂ ਟੈਂਨਸ਼ਨ ਨਾ ਲੈਣਾ ਪੈਸੇ ਵੱਲੋਂ ਜੇ ਮੇਰੇ ਕੋਲ ਪਹਿਲੇ ਆਗੇ ਮੈਂ ਪਹਿਲੇ ਤੁਹਾਨੂੰ ਦੇਦਾਂਗੀ। ਹਾਂ ਉਹਦੀ ਤੁਸੀਂ ਟੈਸ਼ਨ ਨਈ ਲੈਣੀ, ਹਾਂ।
ਕੋਈ ਨੀ ਮੈ
ਠੀਕ ਏ, ਠੀਕ ਐ।
ਹਾਂ ਤੇ ਹੋਰ ਵੀ
ਕੀ ਫੇਰ, ਹਾਂਜੀ ਹੋਰ?
ਨਈ ਠੀਕ ਐ ਫਿਰ ਮੈਂ ਦੋਨਾਂ ਦਾ ਤੇ ਉਹ ਛੋਟੇ ਬੇਟੇ ਦੀ ਸੱਚੀ ਤੁਸੀਂ ਦੱਸੀ ਨੀ।
ਛੋਟੇ ਅੱਛਾ ਉਹਦੀ ਕਿੰਨੇ ਸਬਜੈਕਟ ਹੈਗੇ ਨੇ ਉਹਦੇ ਕਿਹੜੇ-ਕਿਹੜੇ ਨੇ?
ਉਹਦੇ ਉਹਦੇ ਹੈਗੇ ਨੇ ਹਿੰਦੀ, ਇੰਗਲਿਸ਼, ਮੈਥ, ਕੰਪਿਊਟਰ ਈ ਵੀ ਐਸ, ਪੰਜਾਬੀ, ਕੰਪਿਊਟਰ, ਹਾਂ ਹੋ ਗਏ ਨਾ ਹਿੰਦੀ ਇੰਗਲਿਸ਼, ਮੈਥ
ਦੇਖੋ ਓਲਡ ਸਬਜੈਕਟ ਹੀ ਹੈ ਵੈਸੇ ਤਾਂ ਆਰਟਸ ਸੌ ਰੁਪਈਆ ਸਬੈਕਟ ਅੱਠ ਸੌ ਨੌ ਸੌ ਅੱਠ ਸੌ, ਨੌ ਸੌ, ਹੀ ਆ।
ਚਲੋ ਠੀਕ ਉਹਦੀ ਉਹਦੀ ਵੀ, ਉਹਦੇ ਚ ਵੀ ਫਿਰ ਥੋੜਾ ਲੈਸ ਉਹਦੀ ਵੀ ਸਾਲ
ਅਤੇ ਉਹ ਤੁਹਾਡੇ ਉੱਪਰ ਡਿਪੈਂਡ ਹੈ ਤੁਸੀਂ ਸਾਲ ਦੀ ਔ ਤੁਹਾਡੇ ਤੇ ਡਿਪੈਂਡ ਐ, ਤੁਸੀਂ ਸਾਲ ਦੇ ਸਕਦੇ ਹੋ ਜਾਂ ਫਿਰ ਮਹੀਨੇ ਹੀ ਦੇਣੇ ਐ, ਤੁਸੀਂ ਉਹ ਤੁਹਾਡੇ ਉੱਪਰ ਡਿਪੈਂਡ
ਉਹਦੇ ਚ ਥੋੜਾ ਡਿਸਕਾਊਂਟ ਨਹੀਂ ਮਿਲੇਗਾ ਮਤਲਬ?
ਡਿਸਕਾਊਂਟ ਵਗੈਰਾ, ਉਹ ਬਾਕੀ ਤੁਸੀਂ ਮੈਮ ਨਾਲ ਗੱਲ ਕਰ ਲੈਣਾ। ਮੈਂ ਤਾਂ ਬਸ
ਚਲੋ ਠੀਕ ਹੈ, ਫੇਰ ਏਦਾਂ ਕਰਾਂਗੀ ਮੈਂ ਮੇਰੀ ਗੱਲ ਸੁਣੋ ਫੇਰ ਮੈਂ ਨਾ ਤੁਹਾਡੇ ਕੋਲ ਪਹਿਲੇ ਆਉਂਦੀ ਹਾਂ, ਬੇਟੇ ਨੂੰ ਲੈ ਕੇ ਨਾ ਕੱਲ ਤੇ ਪਹਿਲੇ ਮੈਂ ਦੇਖੋ, ਅਜੇ ਮੈਂ ਨਹੀਂ ਨਹੀਂ ਮੇਰੀ ਗੱਲ ਸੁਣੋ ਪਹਿਲੇ ਮੈਂ ਪਹਿਲੇ ਨਾ ਉਹਨੂੰ ਦੋ ਕੁ ਦਿਨ ਟਰਾਇਲ ਲਈ ਭੇਜਾਂਗੇ ਫਿਰ ਬੇਟੇ ਨੂੰ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਏਗਾ, ਕਿ ਬੇਟਾ ਤਾਂ ਹੈਾ ਹਾਂ ਤੇ ਹਾਂ ਚਲੋ ਹਫ਼ਤੇ ਦਾ ਹੀ, ਚਲੋ ਹਾਂ ਤੁਸੀਂ ਤੁਹਾਨੂੰ ਵੀ ਪਤਾ ਲੱਗ ਜਾਏਗਾ, ਮੈਨੂੰ ਵੀ ਥੋੜਾ ਉੱਥੇ ਘੁੰਮ ਥੋੜਾ ਜਿਹਾ ਮੈਨੂੰ ਵੀ ਤਸੱਲੀ ਹੋ ਜਾਏਗੀ ਨਾ‌। ਕਿ ਹਾਂ ਤੇ, ਜੇ ਤਾਂ ਮੈਨੂੰ ਪੂਰਾ ਮਤਲਬ ਲੱ‍ਗ ਲੱਗਾ ਠੀਕ ਏ, ਤੇ ਤੁਹਾਨੂੰ ਵੀ ਅਗਰ ਸੈੱਟ ਲੱਗਾ ਹੈਨਾ ਫੇਰ ਅਸੀਂ ਮੈਂ ਤੁਹਾਨੂੰ ਫੀਸ ਵੀ ਦੇ ਦਾਂਗੀ, ਮਤਲਬ ਅੱਧੀ ਦੇ ਦਵਾਂਗੀ ਅੱਧੀ ਫਿਰ ਮੈਂ ਤੁਹਾਨੂੰ ਮਤਲਬ ਇੱਕ ਮਹੀਨੇ ਮਤਲਬ ਮਹੀਨੇ ਡੇਢ ਦੇ ਵਿੱਚ ਵਿਚ ਮੈਂ ਤੁਹਾਨੂੰ ਕਰ ਦਾਂਗੀ, ਤੇ ਨਾਲੇ ਛੋਟੇ ਬੇਟੇ ਦੀ ਗੱਲ, ਉਹ ਫਿਰ ਮੈਂ ਟੀਚਰ ਜਿਹੜੀ ਹੈ ਨਾ ਤੁਸੀਂ ਕਹਿ ਰਹੇ ਹੋ, ਮੈ ਫਿਰ ਉਹਨਾ ਨੂੰ ਜਦੋਂ ਮੈਂ ਲੈਣ ਆਵਾਂਗੀ ਨਾ ਵੱਡੇ ਬੇਟੇ ਨੂੰ। ਉਸ ਟਾਈਮ ਮੈਂ ਫਿਰ ਗੱਲ ਕਰ ਲਾਂਗੀ ਉਹਦੇ ਟੀਚਰ ਨੂੰ, ਹੈਨਾ। ਤੁਸੀਂ ਇੱਕ ਵਾਰੀ ਏਦਾਂ ਕਰਨਾ ਆਪਣੀ ਤਰਫੋਂ ਤੁਸੀਂ ਫੇਰ ਵੀ ਉਹਨਾ ਨੂੰ ਗੱਲ ਕਰ ਦੇਨਾ, ਦੱਸ ਦੇਣਾ ਨਾ।
ਹਾਂ ਮੈਂ ਕੋਈ ਨਾ ਮੈਂ ਆਪਣੇ ਵੱਲੋਂ ਤੇ ਗੱਲ ਕਰਾਂ।
ਹਾਂ ਇੱਕ ਵਾਰ ਤੁਸੀਂ ਕਿਹਾ ਹੋਏਗਾ, ਫਿਰ ਮੈਨੂੰ ਵੀ ਥੋੜਾ ਹੋਏਗਾ ਤੇ ਚਲੋ ਕੋਸ਼ਿਸ਼ ਕਰਨਾ ਅਗਰ ਲੈਸ ਕਰ ਦੇਣ ਤਾਂ, ਕਿਉਂਕਿ ਤੁਹਾਡੀ ਗੱਲ ਹੋਰ ਚਲੋ ਉਹਨਾਂ ਨੂੰ ਸਾਡਾ ਤਾਂ
ਕੋਈ ਨੀ, ਹਾਂ ਕੋਈ ਨੀ ਮੈਂ ਕਰਾਂਗਾ -
ਠੀਕ ਚਲੋ ਠੀਕ ਹੈ ਫਿਰ ਹੈਨਾ, ਹਾਂ ਤੁਸੀਂ ਗੱਲ ਕਰਦੇ ਨਾ ਫਿਰ ਮੈਂ ਤੁਹਾਡੇ ਕੋਲ ਕੋਲ ਆ ਜਾਂਗੀ, ਬੇਟੀ ਨੂੰ ਲੈ ਕੇ ਤੇ ਫੇਰ ਆਪਾਂ ਦੇਖ ਲਵਾਂਗੇ, ਫੇਰ ਹੈਨਾ ਤੁਸੀਂ ਫਿਰ ਮੈਨੂੰ ਇੱਕ ਵੀ ਦੱਸੋ ਡੇਲੀ ਤਾਂ ਫਿਰ ਸਾਰੇ ਸਬਜੈਕਟ ਲਈ ਕਰਾਓਗੇ ਨਾ, ਫਿਰ ਮੈਂ ਬੁੱਕਸ ਕਿੰਨੇ ਸਬਜੈਕਟਾਂ ਭੇਜਾਂ, ਡੇਲੀ ਤਾਂ ਸਾਰੇ ਹੁੰਦੇ ਨੇ ਮੈਨੂੰ ਪਤਾ ਹੈ।
ਨਹੀਂ ਉਹਦਾ ਤੁਹਾਨੂੰ ਗਰੁੱਪ ਤੇ ਭੇਜ ਦਾਗੇ, ਹੈ ਅੱਜ ਕੀ ਕਿਹੜਾ ਸਬਜੈਕਟ
ਅੱਛਾ ਪੂਰਾ ਤੁਸੀਂ ਮੈਨੂੰ ਟਾਈਮ ਟੇਬਲ ਭੇਜ ਦੇਣਾ ਨਾ ਵਿਖਦਾ ਹਾਂ ਹਾਂ ਤੁਸੀਂ ਮੰਨੂੰ ਟਾਈਮ ਹਾਂ-ਹਾਂ ਤੁਸੀਂ ਮੈਨੂੰ ਪਹਿਲੇ ਟਾਈਮ ਟੇਬਲ, ਹਾਂ-ਹਾਂ ਸਾਰਾ ਕੁਛ
ਅਸੀਂ ਭੇਜ ਦਾਂਗੇ ਗਰੁੱਪ ਵਿੱਚ ਤੁਹਾਨੂੰ ਐਡ ਨੰਬਰ ਐਡ ਕਰ ਦਾਂਗੇ ਤੁਹਾਡਾ
ਹਾਂਜੀ-ਹਾਂਜੀ ਚਲੋ ਠੀਕ ਹੈ, ਫਿਰ ਮੈਂ ਨਾ ਅ' ਫੇਰ ਮੈਂ ਨਾ, ਤੁਹਾਨੂੰ ਇਹ ਮੰਡੇ ਤੋਂ ਭੇਜਦੀ ਆ ਬੇਟੇ ਨੂੰ ਹਨਾ ਆਜ ਦੇਖੋ ਸੈਟਰਡੇ ਐ, ਕੱਲ੍ਹ ਸੰਡੇ ਮੰਡੇ ਤੋਂ ਮੈਂ ਤੁਹਾਨੂੰ ਭੇਜ ਦਿੰਦੀ ਠੀਕ ਹੈ ਚਲੋ ਚੰਗਾ ਫਿਰ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ।